ਦੇ ਹਾਂਜੀ
ਸਤਿ ਸ੍ਰੀ ਅਕਾਲ। ਜੀ।
ਵਿਕਾਸ ਜੀਨੀ
ਉਚਾ ਬੋਲੋ ਜੀ, ਥੋੜਾ ਜਿਹਾ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਕੀ ਹਾਲ -ਚਾਲ ਏ ਘਰ ਸਭ ਠੀਕ? ਠਾਕ
ਜੀ ਸਭ ਕੁਝ ਠੀਕ ਹੈ ਜੀ
ਤੁਹਾਡੀ ਆਵਾਜ਼ ਥੋੜੀ ਕਲੀਅਰ ਨੀ ਆ ਰਹੀ ਏ, ਮੈਨੂੰ।
ਸਭ ਠੀਕ ਹੈ ਜੀ
ਹੋਰ ਸੁਣਾਓ।
ਬਸ ਭੈਣ ਜੀ ਅੱਜ ਮੈਂ ਗੱਲ ਕਰਨੀ ਸੀ, ਮੈਂ ਬੜੀ ਪਰੇਸ਼ਾਨ ਹੋਈ ਅੱਜ ਮੈਂ ਅੱਜ ਮੈਂ ਜਾਣਾ ਸੀ ਕਿੱਥੇ ਕੰਮ, ਉੱਥੇ ਮੈਨੂੰ ਕੋਈ ਆਪਣੀ ਗੱਡੀ ਸਾਡੀ ਟਾਇਰ ਪੈਂਚਰ ਸੀ, ਅਸੀਂ ਆਪਣੀ ਗੱਡੀ ਜਾ ਨਹੀਂ ਪਾਏ, ਮੈਂ ਗਈ ਬੱਸ ਤੇ ਉਹ ਬੱਸ ਨੇ ਤੇ ਮੈਨੂੰ ਬੜਾ ਹੀ ਕੀ ਕੀਤਾ ਪਹਿਲੇ ਤੇ ਘੰਟਾ ਖੜੀ ਰਹੀ ਬੱਸ ਦੇ ਇੰਤਜ਼ਾਰ ਵਿੱਚ ਬੱਸ ਕੋਈ ਨਾ ਆਈ ਤੇ ਜਿਹੜੀ ਬੱਸ ਆਈ ਓ ਐਨੀ ਭਰੀ ਹੋਈ ਰਸ਼ ਨਾਲ, ਇੰਨਾ ਧੱਕਾ ਮੁੱਕਾ ਸੀ ਓਦੇ ਚ, ਸਰਕਾਰੀ ਬੱਸ ਆਈ
ਆਪਣੀ ਗਲਤੀ ਸ ਨਿਕਲ ਗਿਆ ਆਰਾਮ ਨਾਲ ਚਲਾ ਗਿਆ ਉੱਤਰ ਗਿਆ ਬਹਿ ਗਿਆ ਚਲੋ ਔਰ ਇਹਨਾਂ ਸਰਕਾਰੀਆਂ ਬੱਸਾਂ ਚ ਏ ਤੇ ਬੜੀ ਮੁਸੀਬਤ ਹੁੰਦੀ ਐ।
ਆਪਣੀ ਗੱਡੀ ਚ ਬੜਾ ਫ ਫਾਇਦਾ ਰਹਿੰਦਾ ਭੈਣ ਜੀ, ਆਪਣੀ ਗੱਡੀ ਘਰੋਂ ਬੈਠੋ ਤੇ ਘਰੋਂ ਹੀ ਉਤਰ ਜਾਓ। ਸਰਕਾਰੀ ਬੱਸਾਂ ਇਸੇ ਬੜਾ ਪ੍ਰੇ ਚਾਲੇ ਐ ਘੰਟਾ -ਘੰਟਾ ਪਹਿਲੇ ਸਟੋਪ ਆਪਾਂ ਤੇ ਖੜੇ ਰਹੋ, ਫੇਰ ਬੱਸ ਆਉਂਦੀ ਐ, ਫਿਰ ਭਰੀ ਹੋਈ ਧੱਕਾ ਮੁੱਕੀ ਇੰਨੀ ਹੁਣ ਤੇ ਇਹਨਾਂ ਨੇ ਨਵੇਂ -ਨਵੇਂ ਨਿਯਮ ਬਣਾ ਦਿੱਤੇ ਨੇ, ਉਹ ਪਹਿਲੇ ਤੇ ਅਹ ਉਹ ਜਿਹੜੀ ਜਨਾਨੀਆਂ ਸੀ, ਉਹਨਾਂ ਫ੍ਰਰੀ ਜਾਂਦੀਆਂ ਸੀ ਟਿਕਟ ਦਿੰਦੀਆਂ ਸੀ ਹੁਣ ਇਹਨਾਂ ਨੇ ਨਵਾਂ ਬਣਾਤਾ ਸਹੇਲੀ ਕਾਰਡ ਬਣਾਤੈ ਸਹੇਲੀ ਕਾਰਡ ਬਣਵਾਓ, ਤੇ ਉਹੀ ਹੋਏਗਾ ਹੁਣ ਤੇ ਇਹ ਨਵਾਂ ਕੰਮ ਸ਼ੁਰੂ ਕਰਨ ਮਹੀਨੇ ਦੀ ਹੋਰ ਗੱਲ ਏ, ਅਗਲੇ ਮਹੀਨੇ ਤੋਂ ਇਹਨਾਂ ਨੂੰ ਸ਼ੁਰੂ ਕਰ ਦੇਣਾ, ਉਹ ਟਿਕਟ ਲੱਗੇਗੀ ਨਹੀਂ ਤੇ, ਉਹ ਕਾਰਡ ਲੈ ਕੇ ਚੜੋ ਕਾਰਡ ਬਣਾਉਣ ਵਾਸਤੇ ਇੰਨੀਆਂ ਲੰਬੀਆਂ ਲੰਬੀਆਂ ਲਾਈਨਾਂ ਨੇ ਪੁੱਛੋ ਨੀ
ਮੇਰੀ ਤਾਂ ਪੜੋਸਨ ਮੇਨੂੰ ਕਹਿੰਦੀ ਪਈ ਸੀ ਕਿ ਬਈ ਤੁਸੀ ਕਾਰਡ ਲੈ ਕੇ ਜਾਣਾ ਬਸ ਤੇ ਚੜਨਾ ਏ ਤੇ ਮੈਂ ਕਾਰਡ ਲੈ ਕੇ ਗਈ ਆ
ਐਨੀ ਧੱਕਾ ਮੁਕੀ ਵਧਗੀ, ਏ ਜਿਹੜਾ ਬੰਦਾ ਹੈ ਬਸ ਚੜੀ ਜਾਂਦਾ, ਇੱਕ ਜਨਾਨੀਆਂ ਨੇ ਇੱਥੇ ਪਖੰਡ ਹੀ ਬਣਾ ਲਿੱਤਾ, ਇੱਕ ਸਟੋਪ ਤੇ ਚੜ੍ਹਦੀਆਂ ਦੂਜੇ ਸਟੋਪ ਤੇ ਉਤਰ ਜਾਂਦੀਆਂ ਨੇ, ਅਸਾਂ ਤਾਂ ਚੜ੍ਹਦੀਆਂ ਨੇ ਫਟਾਫਟ ਚੜਨਗੀਆਂ ਫਟਾਫਟ ਧੱਕੇ ਮਾਰ ਕੇ ਉਤਰ ਜਾਂਦੀਆਂ ਨੇ।
ਭੈਣ ਜੀ ਮੈਂ ਤੇ ਪਰਸੋਂ ਬਸ ਤੇ ਗਈ ਆ ਤੁਸੀਂ ਮੇਰੀ ਸੁਣੋਗੇ ਤੇ ਹੈਰਾਣ ਹੋ ਜਾਓਗੇ ਮੈਂ ਜੋ ਬੱਸ ਤੇ ਚੜੀ ਆ ਤੇ ਪਹਿਲੇ ਤੇ ਅ ਇੱਕ ਪਿੱਛੂ ਕੋਈ ਆਦਮੀ ਹੈ ਮੈਂ ਹੱਥ ਚ ਫੋਨ ਫੜਿਆ ਪਿਆ ਸੀ ਫੋਨ ਫੜਿਆ ਪਿਆ ਤੇ, ਉਹ ਮੇਰੇ ਹੱਥ ਤੂੰ ਫੋਨ ਖਿੱਚ ਕੇ ਲੈ ਗਿਐ ਭੈਣ ਜੀ ਤੇ ਮੈਂ ਉਸੀ ਟਾਈਮ ਪੈਰ ਉਸਸੀ ਪੈਰ ਤੇ ਮੈਂ ਪਿੱਛੇ ਹੋ ਗਈ ਮੈਂ ਉੱਤਰੀ ਉਹਦੇ ਪਿੱਛੇ ਉਹਦੀ ਉਹਦੀ ਪਿੱਠ ਸੀ ਮੇਰੇ ਤਾਰਫ ਤੇ ਮੈਂ ਤੂੜੀ ਤੂੜੀ ਬਸ ਗੁਰੂ ਦੀ ਕਿਰਪਾ ਨਾਲ ਬੱਸ ਦਾ ਦਰਵਾਜ਼ਾ ਖੁੱਲਿਆ ਸੀ ਉਹ ਤੇ ਤੱਕਦਾ ਹੀ ਮੈਨੂੰ ਰਹਿ ਗਿਆ ਕਿ ਇਹ ਕਿ ਹੋਇਆ ਮੈਂ ਹੁਣੇ ਫੋਨ ਖਿੱਚ ਕੇ ਲੈ ਕੇ ਕੇ ਆਇਆ ਤੇ ਇਹ ਇਤਨੀ ਹੁਸ਼ਿਆਰ ਨਿਕਲੀਏ ਤੇ ਫੋਨ ਖਿੱਚ ਕੇ ਵੀ ਲੈ ਗਈ ਤੇ ਫੇਰ ਕੇ ਆਯੈ ਤੇ ਮੈਂ ਜੋ ਬੱਸ ਤੇ ਚੜ੍ਹੀ ਆ ਨਾ ਤੇ ਔ ਗੇਟ ਹੀ ਬੰਦ ਹੋ ਗਿਆ ਗੁਰੂ ਦੀ ਕਿਰਪਾ ਨਾਲ, ਤੇ ਔ ਬੱਸ ਬਾਚ ਬੱਚਾ ਹੋ ਗਿਆ। ਤੇ ਹੋਰ ਥੋੜੀ ਅੱਗੇ ਬੈ ਬੈਠੀ ਆ ਤੇ ਦੋ ਔਰਤਾਂ ਵਿਚਾਰੀਆਂ ਆਪਸ ਇਚ ਬੋਲਣ ਪਈਆਂ ਮੇਰੇ ਸਾਈਏ
ਚਲੋ ਬੌਤ ਵਧੀਆ ਹੋਯਾ, ਤੁਹਾਡਾ ਪਰਸ ਫੋਨ ਬਚ ਗਿਆ। ਨਹੀਂ ਤੇ ਕਿੱਥੇ ਦੁਬਾਰਾ ਮਿਲਣ ਨਾ ਸੀ, ਔ ਇੱਕ ਮਿੰਟ ਲਾਂਦੇ ਨੇ ਨੱਸ ਜਾਂਦੇ ਨੇ ਫੋਨ ਲੈ ਕੇ। ਫੇਲ ਦੁਬਾਰਾ ਥੋੜ੍ਹੀ ਮਿਲਣਾ ਸੀ ਬੌਤ ਬੁਰਾ ਹਾਲ ਏ, ਭੈਣਜੀ ਬਸ ਤਾਂ ਦੇ ਅ ਬੱਸ ਵਾਲੇ ਵੀ ਜੇੜੇ ਡਰਾਈਵਰ ਨੇ ਔ ਵੀ ਬੜੇ ਹਰਾਮੀ ਨੇ। ਫੇਰ ਕਿਸੀ ਕਿਸੀ ਸਟੋਪ ਤੇ ਬੱਸ ਰੋਕ ਦੇਣ, ਕਿਸੇ ਸਟੋਪ ਤੇ ਤੱਕਣ ਗੇ ਖੜੀਆਂ ਏਣ ਜਨਾਨੀਆਂ ਤੇ ਬੱਸ ਹੀ ਨੀ ਰੋਕਦੇ ਕਿਓਂਕਿ, ਓਨਾਂ ਨੂੰ ਪਤੈ ਏਨਾਂ ਨੇ ਫਰੀ ਚੜਨੈ, ਬੱਸ ਹੀ ਨੀ ਰੋਕਦੇ ਦਰਵਾਜ਼ਾ ਬੰਦ ਕਰਕੇ ਲੰਘ ਜਾਂਦੇ ਨੇ ਅੱਗੇ। ਔ ਵਾਜ਼ਾਂ ਮਾਰ ਦੀਆ ਰੈ ਜਾਂਦੀਆਂ ਨੇ ਦਰਵਾਜ਼ਾ ਨੀ ਖੋਲਦੇ ਐ ਲੋਗ।
ਕੀ ਮੁਲ ਏ ਇਨਾਂ ਦੀ ਹੈ ਈ ਨੀ ਸਮਝੇ ਔ ਕਿ ਨਹੀਂ, ਜਿੱਥੇ ਬਡਦੇ ਖੜੇ ਹੁੰਦੇ ਨੇ ਨਾ ਆਦਮੀ ਤੋ ਉਨਾਂ ਨੂੰ ਉਨਾਂ ਨੂੰ ਉੱਥੇ ਝੱਟ ਰੋਕ ਲੈਂਦੇ ਨੇ। ਏ ਵੀ ਨਾਦੀ
ਔਨਾਂ ਨੂੰ ਪਤਾ ਨਾ ਟਿਕਟ ਲੈਣੀ ਏ। ਆਦਮੀ ਖੜੇ ਹੋਣ ਫਟਾ ਫਟਾਫਟ ਰੋਕ ਲੈਣਗੇ, ਵੈਸੇ ਰੋਕਦੇ ਨੀ ਏ।
ਔ ਮੇਰੀ ਕਮ ਵਾਲੀ ਵੀ ਥੋੜੀ ਦੂਰੋਂ ਆਂਦੀ ਹੈਗੀ ਏ, ਔ ਵੀ ਬੱਸ ਤੇ ਆਂਦੀ ਏ ਤੇ ਔ ਵਿਚਾਰੀ ਕੈੰਦੀ ਐ, ਕੈੰਦ ਮਾਤਾ ਜੀ ਹਮ ਤੋਂ ਜਬ ਬੱਸ ਵਾਲਾ ਆਣਾ ਹੋਤੈ ਨਾ ਹਮ ਤੋਂ ਖੜੇ ਹੋ ਕੇ ਦੇਖਦੇ ਰੈਤੇ ਹੈ, ਬੱਸ ਆਏਗੀ ਤੋ ਅਭੀ ਚੜ੍ਹਤੇ ਹੈ। ਹਮ ਲੋਗ ਔਟੋ ਕੋ ਦੇਖਦੇ ਹੈ ਵੋ ਬੱਸ ਚਾਏ ਵਾਂ ਪਰ ਰੋਕਤੇ ਈ ਨਹੀਂ ਹੈ ਮਾਤਾ ਜੀ। ਔ ਮੈਂ ਕਿਆ ਦੇਖ ਲੋੋ ਅੱਜ-ਕਲ ਤੇ ਏਤੇ ਹਾਲ ਹੈਗੈ।
ਬੜਾ ਬੁਰਾ ਹਾਲ ਏ। ਕੀ ਕਵਾ ਤੁਵਾਨ ਮੈਂ। ਅੱਜ ਮੈਂ ਤੇ ਕਿੱਥੇ ਜਾਣਾ ਹੁੰਦੈ ਮੈਂ ਤੇ ਬੜੀ ਪਰੇਸ਼ਾਨ ਹੋ ਜਾਂਦੀ ਆਂ, ਮੈਂ ਤੇ ਹੁਣ ਸੋਚਦੀ ਆਂ ਅਪਣਾ ਇੱਕ ਨਿੱਜੀ ਵਿਵੀਰਣ ਨਿੱਜੀ ਵੀਕਲ ਲੈ ਲਾ ਵਧੀਆ ਰਹੇਗਾ। ਅਪਣਾ ਘਰੋਂ ਉਤਰੇ ਤੇ ਘਰੋਂ ਚੜ੍ਹ ਗੇ। ਬੁੱਸਾਂ ਨੇ ਨਾਲ ਨਲ ਦੁਖੀ ਕੀਤ ਤਾਂ ਯਾ ਨਾ ਬੱਸ ਵਾਲੇ ਗੱਡੀ ਰੋਕਦੇ ਨੇ ਨਾ ਕੁਛ
ਮੈਂ ਵੀਸਲ ਬਾਈ ਮੈਂ ਵੀਸਲ ਦਾ ਅਜ ਉਵੇਂ ਈ ਕਿਐ ਮੈਂ ਬਸ ਜਾਣਾ ਸਾਡਾ ਲੋਕਾਂ ਦਾ ਬੜਾ ਮੁਸ਼ਕਿਲ ਐ, ਇੱਕ ਭੀੜ ਹੁੰਦੀ ਏ ਕਿ ਜੇਬ ਕਤਰੇ ਵਿੱਚ ਬੜੇ ਨੇ। ਨਹੀਂ ਨਹੀਂ ਔ ਅਪਣਾ ਨਾਲ ਨਾਲ ਨਾਲ ਨਾਲ ਲੱਗੇ ਲੱਗਦੇ ਪਤਾ ਦੇਣ ਨੀ ਚੱਲਣ ਦੇ
ਰ ਸੜਕਾਂ ਤੇ ਵੀ ਰਸ਼ ਬੜਾ ਵੱਧ ਗਿਆ ਨਾ ਬੰਦਾ ਕੀ ਗੱਡੀਆਂ ਚਲਾਵੇ ਤੇ ਕੀ ਕਰੇ ਬੱਸਾਂ ਵਿੱਚ ਵੀ ਹਰ ਜਗ੍ਹਾ ਤੇ ਬ ਹਰ ਜਗ੍ਹਾ ਤੇ ਸਟੋਪ ਤੇ ਬੱਸ ਰੋਕਦੇ ਨੇ ਕਿੱਥੇ ਮਨ ਕਰੇ ਰੋਕਣਗੇ ਕਿੱਥੇ ਕਹਿੰਦੀ ਇੰਨੀ ਸਪੀਡਾਂ ਨਾਲ ਚਲਾਉਣਗੇ ਕਿ ਪੱਕੇ ਮੁੱਕੀ ਉਸ ਦਿਨ ਤੇ ਮੈਂ ਗਿਰਦੀ ਗਿਰਦੀ ਬ ਬੱਚੀ ਇਸ ਤਰਾਂ ਧੱਕੇ ਮਾਰਦੇ ਨੇ ਇੰਨੇ ਝਟਕੇ ਮਾਰਨਗੇ ਇੰਨੀ ਸਪੀਡ ਨਾਲ ਬੱਸ ਚਲਾਉਂਦੇ ਨੇ ਪੁੱਛੋ ਨੀ ਜਿੱਥੇ ਮਨ ਕੀਤਾ ਉਥੇਰੋ ਹੁਣ ਤੇ ਇਹਨਾਂ ਨੇ ਨਵਾਂ ਕੰਮ ਕਰ ਲਤਾ ਆਪਣੀ ਜਨਾਨੀਆਂ ਬਿਠਾ ਦਿੱਤੀਆਂ ਕੰਡਕਟਰ ਦੀ ਜਗ੍ਹਾ ਤੇ ਤਾਂ ਕਿ ਉਹਦਾ ਵੀ ਖਰਚਾ ਬਚਾ ਲਿਆ ਇਹ ਨੇ ਜਨਾਨੀਆਂ ਪਿੱਛੇ ਬੈਠੀਆਂ ਨੇ ਟਿਕਟਾਂ ਕੱਟਣ ਵਾਸਤੇ ਤੇ ਆਪ ਆਦਮੀ ਡਰਾਈਵਰੀ ਕਰਦੇ ਪਏ ਨੇ
ਹਮ ਅੱਛਾ ਅੱਛਾ
ਤੁਹਾਡੇ ਕੋਲ ਆਪਣੀ ਗੱਡੀ ਹੈਗੀ ਭੈਣਜੀ ਤੁਸੀਂ ਆਪਣੀ ਗੱਡੀ ਤੇ ਜਾਂਦੇ ਆਦੇ ਹੋਗੇ ਫਿਰ
ਗੁਰਦੁਆਰੇ ਵਣ ਲੱਗੇੈਂ ਤੇ ਕੰਮ ਤੇ ਨੌਕਰੀ ਤੇ ਚ ਗੁਰਦੁਆਰੇ ਜਾਂਦੇ ਹ ਸ ਇੱਕ
ਸਾਡੇ ਕੋਲ ਵੀ ਆਪਣੀ ਗੱਡੀ ਹੈਗੀ ਹੈ ਪਰ ਉਹ ਆਦਮੀਆਂ ਨੇ ਕੰਮਾਂ ਚ ਜਾਣਾ ਹੁੰਦਾ ਫ਼ਿਰ ਹਰ ਜਗ੍ਹਾ ਵੀ ਆਦਮੀ ਵੀ ਨਹੀਂੀ ਲਿਜਾ ਸਕਦੇ ਉਹਨਾਂ ਨੇ ਕੰਮਾਂ ਤੇ ਜਾਣਾ ਹੁੰਦਾ ਹੁਣ ਸੋਚਦੇ ਪਏ ਹ ਇੱਕ ਸਕੂਟੀ ਲੈ ਲਈਏ ਤੇ ਆਉਣ ਜਾਣ ਨੂੰ ਪਰੇਸ਼ਾਨੀ ਖਤਮ ਹੋ ਜਾਏ ਬੱਸਾਂ ਤੇ ਆਉਣਾ ਲੈਣਾ ਬੜਾ ਔਖਾ ਲਗਦਾ ਏ ਏਕ ਤੇ ਥਕਾਵਟ ਏਨੀ ਹੋ ਜਾਂਦੀ ਹੈ ਬਦਾ ਟੂ ਟੁਰ ਟੂ ਟੁਰਕੇ ਆ
ਉਹ ਮੇਰਾ ਮੁੰਡਾ ਖਦਾ ਮੰਮੀ ਅੱਜ ਕੱਲ ਬੀ ਪਟਰੋਲ ਦੀ ਗੱਡੀ ਚ ਕਿ ਪੈਣੀ ਹੈ ਪਦੇ ਬਿਜਲੀ ਨਾਲ ਮੰਮੀ ਬਿਜਲੀ ਪਾ ਦਿੰਦੀ ਨੇ ਤੇ ਉਹ ਗੱਡੀ ਅੱਛੀ ਹੈਗੀ ਹੈ ਸਪਨਾ ਆ ਗਿਆ ਹੋਊਗਾ
ਚੌਲ ਵੀ ਭੈਣਜੀ ਬੜਾ ਮਹਿੰਗਾ ਕਰਤਾ ਗੱਡੀ ਵੀ ਕੀ ਚਲਾਏਗਾ ਬੰਦਾ ਥੋੜਾ ਜਹਾ ਪੈਟਰੋਲ ਭਰਾਓ ਤੇ ਇੱਕ ਦੋ ਦਿਨ ਚੱਲਦਾ ਨੀ ਹੈ ਤੇ ਮਿੰਟਾਂ ਚ ਖਤਮ ਹੋ ਜਾਂਦਾ ਪੈਟਰੋਲ ਇਸ ਪੀਛੇ ਪ ਸੋਚਦੀ ਪਈ ਆ ਗੱਡੀ ਵੀ ਬੰਦਾ ਕੀ ਲਵੇ ਹਰ ਰੋਜ਼ ਤੇ ਇਨਾ ਦਾ ਖਰਚਾ ਹੀ ਹੋ ਜਾਣਾ ਸਾਡਾ ਪੈਟਰੋਲ ਭਰਾਉਣ ਦਾ
ਕੋਈ ਤੁਸੀਂ ਵੀ ਬੈਟਰੀ ਵਾਲੀ ਲੈਣੀ ਤੇ ਵ ਬੈਟਰੀ ਵਾਲੀ ਲੈ ਲੈਣਾ
ਬੈਟਰੀ ਵਾਲੀ ਭੈਣ ਜ ਮੈਨੂੰ ਤਾਂ ਡਰ ਹੀ ਲੱਗਦਾ ਬੈਟਰੀ ਵਾਲਾ ਇੱਕ ਦੋ ਕੇਸ ਸੁਣੇ ਨੇ ਬੈਟਰੀ ਵਾਲਿਆਂ ਦੇ ਤ ਗਰਮੀ ਨਾਲ ਅੱਗ ਲੱਗ ਜਾਂਦੀ ਹੈ ਠੀਕ ਖਰਾਬ ਹੁੰਦੀਆਂ ਨੇ ਦੁਬਾਰਾ ਠੀਕ ਨੀ ਹੁੰਦੀਆਂ ਜਲਦੀਆਂ ਇਸ ਪਿੱਛੇ ਡਰ ਲੱਗਦਾ ਕਿ ਪੈਸੇ ਲੈ ਕੇ ਖਰਚ ਵੀ ਕਰੀਏ ਤੇ ਅੱਗੋਂ ਕੁਛ ਕਵਨਾਂ ਮਲੇ
ਤੁਹਾਡੀ ਗੱਲ ਠੀਕ ਹੈ
ਬਈ ਆ ਤੇ ਸੋਚ ਕੇ, ਸਮਝ ਕੇ, ਇਂਨਾ ਪੈਸਾ ਲਾਉਣਾ ਕਿਹੜਾ ਸੌਖਾ ਹੈ ਅੱਜ
ਹਾਂ ਲੱਖ -ਲੱਖ ਰੁਪਏ ਤੋਂ ਘੱਟ ਗੱਡੀ ਕੋਈ ਨੀ, ਪੈਟਰੋਲ- ਪੈਟਰੋਲ ਦਾ ਤਾਂ ਇਹ ਵੀ ਨਾ ਚਲੋ ਪੈਟਰੋਲ ਖਤਮ ਹੋਇਆ, ਪੈਟਰੋਲ ਭਰਾ ਲਓ ਚੱਲ ਜਏ ਗੱਡੀ ਹੁਣ ਬੈਟਰੀ ਵਾਲੀ ਤਾਂ ਹਰ ਜਗ੍ਹਾ ਅ ਵੀ ਨੀ ਹੈਗਾ ਨਾ, ਕਿ ਚਾਰਜਰ ਹੋਵੇਗੀ ਹਰ ਜਗ੍ਹਾ ਚਾਰਜ ਕਰ ਲਏ ਬੰਦਾ ਪਹਿਲੇ ਤਾਂ ਆਪਣੇ ਘਰ ਦੇ ਬਾਹਰ ਉਹਨੂੰ ਚਾਰਜਰ ਬਣਵਾਵੇ ਇੱਥੇ ਬੈਟਰੀ ਦੀ ਗੱਡੀ ਚਾਰਜ ਕਰਨੀ ਫਿਰ ਅੱਜ -ਕੱਲ੍ਹ ਗਰਮੀ ਇਨੀ ਪੈਂਦੀ ਪਈ, ਇਹ ਗਰਮੀ ਕਈ ਵਾਰ ਖੜੀ ਖੜੀਆਂ ਕੱਢੀਆਂ ਅੱਗ ਲੱਗ ਜਾਂਦੀ ਹੈ।
ਨਹੀਂ ਉਹ ਤੇ ਗ ਤੁਹਾ ਬਿਲਕੁਲ ਤੁ ਠੀਕ ਕਹਿ ਰਹੇ ਹੋ ਸੁੱਖ ਲੈਣਾ ਤੇ ਫਿਰ ਦੇਖੋ ਜੀ ਥੋੜਾ ਬਹੁਤ ਕਰਨਾ ਹੀ ਪੈਂਦਾ ਖਰਚਾ ਕੰ ਬਣ ਉਹੀ ਕੇ ਮੈ ਚਲ ਜਿਹੜਾ ਵੀ ਜਾਂਦਾ ਤੇ, ਉਹ ਫੇਰ ਬਾਜ਼ਾਰ ਲੈ ਜਾਂਦਾ ਆਪਣਾ। ਇੱਕ ਤੇ ਐਕਟੀਵਾ ਘਰ ਰੱਖਦੀ ਆ ਉਥੀਤ ਬਈ
ਆਦਮੀ ਲੋਕ ਵੀ, ਹਰ ਹਰ ਜਾ ਘਰ ਨੀ ਨਾ ਹੁੰਦੇ ਵੀ ਜਾਣਾ- ਆਉਣਾ ਵੀ ਔਖਾ, ਉਹਨਾ ਨੂੰ ਵੀ ਕੰਮਾਂ ਛੁੱਟੀਆਂ ਕਰਾਓ ਤਾਂ ਕਿਧਰੇ ਆਓ ਜਾਓ।
ਪਤਾ ਨੀ ਅੱਗੇ ਤੇ ਪਹਿਲੇ ਜਾਂਦੇ ਸਾਂ, ਇਕੱਠਾ ਰਾਸ਼ਨ ਲਿਆਂਦੇ ਸਾਂ, ਲਾਸਟ ਚ ਕਹਿੰਦੇ ਚਲੋ ਹੋਰ ਖਰਚੇ ਪਾਣੀ ਹੁੰਦੇ ਰਹਿੰਦੇ ਨੇ, ਚਲੋ ਦੋ ਚਾਰ ਦਿਨ ਦਾ ਲਿਆਓ ਫੇਰ ਜਾਓ। ਬੱਚਿਆਂ ਨੂੰ ਕਹਿ ਦਿਓ ਫਿਰ ਬੱਚੇ ਜਾਂਦੇ ਕਿੱਥੇ ਨੇ ਉਹ ਮੈਂ ਕਿਹਾ ਤੁਸੀਂ ਪੈਟਰੋਲ ਜਾਓ ਭੇਜੋ ਤੇ ਸਮਾਨ ਲੈਣ ਪਿੱਛੋਂ ਜਾ ਸਨ, ਪਹਿਲੇ ਆਪਣਾ ਇੱਕ ਚੱਕਰ ਦੋ ਚੱਕਰ ਮਾਰਨਗੇ ਤੇ ਫੇਰ ਸਮਾਨ ਮੈਂ ਕਿਹਾ ਹੋਰ ਸਨ ਉਹ ਵੱਡਾ
ਉਹੀ ਤੇ ਗੱਲ ਹੈ, ਬੱਚੇ ਵੱਡੇ ਹੋ ਗਏ ਨੇ, ਹੁਣ ਉਹਨਾਂ ਨੂੰ ਵੀ ਹੁੰਦਾ ਸਾਨੂੰ ਵੀ ਸਕੂਟੀਆਂ ਮਿਲਣ ਤੇ, ਅਸੀਂ ਵੀ ਚਲਾਈਏ ਹਰ ਜਗ੍ਹਾ ਜਾਈਏ ਉਹ ਵੀ ਪੈਦਲ ਕਿਧਰੇ ਜਾ ਕੇ ਰਾਜੀ ਕੋਈ ਨੀ, ਅੱਜ -ਕੱਲ ਦੇ ਬੱਚੇ ਵੀ ਉਹ ਜਰਾ ਜਿਹਾ ਕੰਮ ਕਹੋ ਘਰੋਂ ਬਾਹਰ ਨਿਕਲਣਾ, ਪਹਿਲੇ ਚਾਬੀ ਦਿਓ ਜੀ ਇਹਨਾਂ ਨੂੰ ਪਹਿਲੇ ਸਕੂਟੀ ਲਓ ਤੇ ਜਾਣਗੇ ਤੇ ਜਾਣਗੇਨੀ
ਕੋਈ
ਪਹਿਲੇ ਹੀ ਬੋਲਣਗੇ ਬਾਹਰ ਬੜੀ ਗਰਮੀ ਹੈ, ਜੀ ਅਸੀਂ ਨਹੀਂ ਜਾ ਸਕਦੇ ਸਾਨੂੰ ਤਾਂ ਸਕੂਟਰ ਦਿਓ, ਅਸੀਂ ਤਾਂ ਜਾਂਦੇ ਹਾਂ।
ਕਿਸ ਤਰ ਦੇ ਜਾਨ ਕਰ ਵ
ਹੁਣ ਸੋਚਦੀ ਪਈ ਆ, ਭੈਣ ਜੀ ਲੈਣਾ ਹੀ ਪੈਣਾ ਹੁਣ ਬੱਸਾਂ ਚ ਜਾ ਕੇ ਵੀ ਬੜੀ ਹਾਲਤ ਖਰਾਬ ਹੋ ਜਾਂਦੀ ਏ। ਕਮਰ ਦੁਖਦੀ ਰਹਿੰਦੀ ਹੈ, ਲੱਤਾਂ ਦੁੱਖਦੀਆਂ ਨੇ ਇੰਨੀ ਜਾਨ ਕੋਈ ਨੀ ਕੇ ਹੁਣ ਬੱਸਾਂ ਚ ਧੱਕੇ ਖਾਏ ਬੰਦਾ, ਤੇ ਟਾਈਮ ਫਾਲਤੂ ਲੱਗਦਾ ਹੈ ਓਧਰੋਂ ਪਰੇਸ਼ਾਨੀ ਬੜੀ ਹੋ ਜਾਂਦੀ, ਥਕਾਵਟ ਬੜੀ ਹੋ ਜਾਂਦੀ ਹੈ।
ਆਦਮੀ ਕਿ ਥੋੜਾ- ਥੋੜ੍ਹਾ ਕਰਦਾ ਰਹੇ ਤੇ
ਹੋਰ ਘਰ ਪਰਿਵਾਰ? ਸਭ ਠੀਕ ਏ ਤੁਹਾਡਾ?
ਹਾਂ ਹੈਲੋ
ਹਾਂਜੀ ਘਰ ਪਰਿਵਾਰ ਸਭ ਠੀਕ ਹੈ ਦਰਸ਼ਨ ਦਿਓ ਤੁਸੀਂ
ਹਾਂ ਤੁਸੀਂ ਵੀ ਲਿਆਓ ਨਾ ਬੱਚਿਆਂ ਨੂੰ ਪਹਿਲਾਂ ਤੁਸੀਂ ਆਓ ਨਾ ਬੈਠ ਕੇ ਰੋਟੀ ਘਰ ਖਾਵਾਂਗੇ ਥੋੜਾ ਜਿਹਾ ਮਾਰ ਦੇਣਾ ਬੈਠੋਗੇ
ਆਵਾਂਗੇ ਆਵਾਂਗੇ ਚਲੋ ਠੀਕ ਹੈ ਮੈਂ ਫੋਨ ਰੱਖ ਆਉਣ ਮੈਨੂੰ ਸਰਦਾਰ ਜੀ ਬੁਲਾਉਂਦੇ ਪੈ ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ ਜੀ